ਜੀ,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
ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਓ?
ਹਾਂਜੀ-ਹਾਂਜੀ, ਵਧੀਆ ਹੋਰ ਸੁਣਾਓ ਕੀ ਕਰ ਰਹੇ ਸੀ?
ਬ ਬਸ ਜੀ ਬਸ ਅੱਜ ਨਾ ਅਹ ਬੱਚਿਆਂ ਦਾ ਹੁਣੇ ਟਿਫਨ ਪੈਕ ਕਰਕੇ ਹਟੀ ਆ, ਬੱਚੇ ਗਏ ਆ ਨਾ ਅੱਜ ਸਕੂ ਸਕੂਲ ਹੁਣ ਸਕੂਲ ਖੁੱਲ ਗਏ ਛੁੱਟੀਆਂ ਤੋਂ ਬਾਅਦ, ਹਾਂ ਜੀ ਤੇ ਫੇਰ ਏਦਾਂ ਹੁੰਦਾ ਐ ਕਿ ਚਲੋ ਕੁਛ ਹੈਲਥੀ ਜਿਹਾ ਫਿਰ ਬੱਚਿਆਂ ਨੂੰ ਪੈਕ ਕਰਕੇ ਦੇਈਏ ਟਿਫਨ ਦੇ ਵਿੱਚ।
ਹਾਂਜੀ, ਇਹ ਤਾਂ ਹੈ, ਹੂ।
ਹਾਂਜੀ, ਤੇ ਮੈਂ ਅੱਜ ਬਸ ਵੇਸਣ ਦੇ ਅ ਪੂੜੇ ਬਣਾਏ ਤੇ ਨਾਲ ਪਨੀਰ ਦੀ ਭੁਰਜੀ ਦੀ ਸਟਫਿੰਗ ਕਰਕੇ ਦੇਤੀ, ਨਾਲੇ ਦੇਖੋ ਪ੍ਰੋਟੀਨ ਪੂਰਾ ਹੋ ਜਾਂਦਾ ਬੱਚਿਆਂ ਦਾ।
ਹਾਂਜੀ ਇਹ ਤਾਂ ਹੈ ਰੋਲ ਟਾਈਪ ਬਣਾ ਤਾ।
ਹਾਂਜੀ, ਹਾਂਜੀ।
ਹਾਂ, ਬੱਚੇ ਖੁਸ਼ ਵੀ ਹੋ ਜਾਂਦੇ ਨੇ।
ਬਿਲਕੁਲ, ਹਾਂਜੀ, ਹਾਂਜੀ, ਬਸ ਐ ਹੁੰਦਾ ਆਪਾਂ ਨੂੰ ਮਾਵਾਂ ਨੂੰ ਐ ਹੁੰਦਾ ਕਿ ਚਲੋ ਅੱਛਾ ਖਾਣ ਬੱਚਿਆਂ ਵਾਸਤੇ ਨਾ, ਕਿ ਚਲੋ ਬਾਹਰ ਦੇ ਨਾਲੋਂ ਘਰ ਦਾ ਬਣਾਇਆ ਚੰਗਾ ਐ।
ਹਾਂਜੀ, ਇਹ ਤਾਂ ਹੈ ਨਾਲੇ ਬੱਚਿਆਂ ਦਾ ਵੀ ਮਨ ਖੁਸ਼ ਹੋ ਜਾਂਦਾ ਨਾਲੇ ਆਪ ਆਪਾਂ ਨੂੰ ਵੀ ਖੁਸ਼ੀ ਮਿਲਦੀ ਐ ਕਿ ਆਪਾਂ ਹੈਲਦੀ ਦੇਤਾ, ਬੱਚਿਆਂ ਨੂੰ ਵੀ ਖੁਸ਼ੀ ਹੋ ਜਾਂਦੀ ਸਾਨੂੰ ਨਵੀਂ ਤਰੀਕੇ ਦੀ ਚੀਜ਼ ਮਿਲੀ ਐ ਅੱਜ।
ਹਾਂਜੀ, ਹਾਂਜੀ, ਅਹ ਉਹੀ ਕਿ ਨਾ ਬਾਹਰ ਦਾ ਖਾਣਾ ਤੁਹਾਨੂੰ ਵੀ ਪਤਾ ਏ ਕਿ ਕਿੰਨਾ ਖ਼ਰਾਬ ਕਰਦਾ ਐ। ਕਿੰਨਾ ਬੱਚਿਆਂ ਦੇ ਸਿਹਤ ਵਾਸਤੇ ਕਿੰਨਾ ਨੁਕਸਾਨਦਾਇਕ ਐ।
ਹਾਂਜੀ ਉਹੀ ਐ ਨਾ ਮੈਦਾ ਹੀ ਹੁੰਦਾ ਨੀਰਾ ਮੈਦਾ ਤੁਹਾਨੂੰ ਪਤਾ ਕਿੰਨਾ ਨੁਕਸਾਨਦਾਇਕ ਐ ਆ ਆਪ ਹੀ ਖਾ ਲਈਏ ਇੱਕ ਦਿਨ ਤਾਂ ਆਪਾਂ ਏਨਾ ਬੇਚੈਨੀ ਜੀ ਮਹਿਸੂਸ ਕਰਦਿਆਂ ਐਵੇਂ ਹੈਵੀ, ਹੈਵੀ ਜਿਹਾ ਲੱਗਦਾ ਸਾਰਾ ਦਿਨ।
ਉਹੀ ਹੈ ਨਾ ਬੱਚਿਆਂ ਵਾਸਤੇ ਤਾਂ ਦੇਖੋ ਕਦੇ ਨਾ ਕਦੇ ਤਾਂ ਚਲੋ ਖਾਧਾ ਵੀ ਜਾਂਦਾ, ਆਪਾਂ ਇਹ ਨੀ ਕਹਿੰਦੇ ਕਿ ਆਪਾਂ ਤੂੰ ਦਿਨੀ ਕਿਸੇ ਗੱਲ ਦੀ। ਨਹੀਂ ਹਾਂ ਕਿ ਬਾਹਰ ਜਾਂਨੇ ਆਨੇ ਖਾਧਾ ਜਾਂਦਾ। ਪਰ ਪ੍ਰੋਬਲਮ ਤਾਂ ਆਉਂਦੀ ਐ ਕਿੱਥੇ ਨਾ ਕਿੱਥੇ।
ਹਾਂ, ਮਗਰ ਇਹ ਨਾ ਰੋਜ਼ ਹੀ ਨਹੀਂ ਖਾਣਾ ਚਾਹੀਦਾ ਚਲੋ ਦਸ ਪੰਦਰਾਂ ਦਿਨਾਂ ਚ ਇਕ ਅੱਧੀ ਵਾਰ ਖਾ ਲਿਓ ਉਹ ਕੋਈ ਨੁਕਸਾਨ ਵੀ ਨੀ ਏ ਚਲੋ। ਉਹ ਥੋੜਾ ਮੈਨੇਜ ਹੋ ਜਾਂਦਾ ਏ ਹਾ ਜਿਹੜੇ ਬੱਚੇ ਇਨੇ ਨਾ ਉਹ ਬਹੁਤ ਨੁਕਸਾਨ ਏ।
ਬਿਲਕੁਲ ਜੀ, ਬਿਲਕੁਲ ਆਪਾਂ ਬੱਚਿਆਂ ਨੂੰ ਘਰੇ ਵੀ ਸਮਝਾਉਂਦੇ ਰਹੀਦਾ। ਕਿ ਬਾਹਰ ਦਾ ਨਾ ਖਾਓ।
ਹਾਂ ਕਈਆਂ ਨੂੰ ਏ ਹੁੰਦਾ ਸ਼ਾਮ ਵੇਲੇ ਰੋਜ਼ ਹੀ ਕੁਛ ਬਾਹਰ ਦਾ ਚਾਹੀਦਾ ਹੀ ਏ। ਕਈ ਬੱਚੇ ਬੱਚਿਆਂ ਨੂੰ ਆਦਤ ਹੁੰਦੀ ਐ ਜਾਂ ਕਈ ਵੱਡਿਆਂ ਨੂੰ ਵੀ ਆਦਤ ਹੁੰਦੀ ਐ ਕਿ ਸ਼ਾਮ ਕੁਝ ਨਾ ਕੁਝ ਚਾਹੀਦਾ ਹੀ ਏ ਬਾਹਰ ਦਾ। ਉਹ ਫਿਰ ਨੁਕਸਾਨ ਵੀ, ਹਾਂ ਉਹ ਏ ਨਾ। ਮੰਨਦੇ ਆ ਜਿੰਨਾ ਕੁ ਆਪਣਾ ਇੱਕ ਹੱਥੀ ਬਣਾਇਆ, ਘਰ ਦਾ ਬਣਾਇਆ ਖਾਇਆ ਨਾ ਉਹ ਜ਼ਿਆਦਾ ਵਧੀਆ।
ਹਾਂਜੀ ਉਹ ਤਾਂ ਹੈ ਹੀ ਦੇਖੋ ਬਾਹਰ ਦਾ ਕਿੰਨਾ ਤੇਲ ਤੇਲ ਦੇਖੋ ਸਭ ਤੋਂ ਵੱਡੀ ਪ੍ਰੋਬਲਮ ਤਾਂ। ਤੇਲ ਦੀ ਹੁੰਦੀ ਐ, ਉਹ ਵਾਰ ਵਾਰ ਨਾ। ਕੋਈ ਚੀਜ਼ ਨੂੰ ਵਾਪਸ ਵਾਪਸ ਵਰਤੀ ਜਾਂਦੇ ਵਰਤੀ ਜਾਂਦੇ ਐ। ਤੇ ਉਹ ਇੱਕ ਤਰ੍ਹਾਂ ਦੇ ਜ਼ਹਿਰ ਬਣ ਜਾਂਦੀ ਐ ਤੇ ਤੇ ਉਹੀ ਆਪਾਂ ਜਾਂ ਆਪਣੇ ਬੱਚਿਆਂ ਨੇ ਖਾਣਾ ਐ ਤਾਂ ਆਪਾਂ ਆਪਦੇ ਹੱਥਾਂ ਨਾਲ ਆਪਦੇ ਬੱਚੇ। ਬੱਚਿਆਂ ਨੂੰ ਜਹਿਰ ਖਵਾ ਦੇਣੀ ਨਾ ਕਿੱਡੀ ਔਖੀ ਚੀਜ਼ ਹੈ।
ਆਪਾਂ ਤੇਲ ਕਰਾਂਗੇ ਆਪਾਂ ਹਿਸਾਬ ਦਾ ਪਾਵਾਂਗੇ। ਫੇਰ ਜਿੰਨਾ ਚਲੋ ਜੇ ਬਚ ਵੀ ਜਾਂਦਾ। ਤੋਂ ਦੂਜੀ ਵਾਰ ਬਣਨਾ ਉਹ ਤਾਂ ਕੋਈ ਉਹ ਨੀ ਹੈ ਇਹ ਸਾਰਾ ਦਿਨ। ਦੋ ਦੋ ਦਿਨ ਦਾ ਜਾਣੀ ਕਿ ਇਹਨਾਂ ਦਾ ਤਾਂ ਉਹੀ ਚੱਲਦਾ ਰਹਿੰਦਾ ਨਾ। ਉਹ ਤਾਂ ਫੇਰ
ਜੀ ਹਾਂਜੀ, ਹਾਂਜੀ ਮੈਂ ਤਾਂ ਆਪ ਬੱਸ ਜਿੰਨਾ ਹਾਂ ਮੈਂ ਬੱਸ। ਤੋਂ ਹੀ ਆਪਦੇ ਵੱਲੋਂ ਤਾਂ ਕੋਸ਼ਿਸ਼ ਕਰੀ ਦੀ ਹੈ ਕਿ ਬੱਚਿਆਂ ਨੂੰ ਘਰੇ ਹੋਣਾ ਕਈ ਵਾਰ ਬੇਟਾ ਮੇਰਾ ਦੇਖ ਆਉਂਦਾ। ਕਿ ਸਕੂਲ ਚ ਕੋਈ ਬੱਚਾ ਮੈਗੀ ਲੈ ਘਰੇ ਆ ਕੇ ਬੜਾ ਹੀ ਰੌਲਾ ਕਰਦਾ ਕਿ ਮੰਮਾ। ਵੀ ਮੈਗੀ ਪਾ ਕੇ ਦੋ ਤੇ ਮੈਂ ਤੇ ਫੇਰ ਉਹਦੀ ਜਗ੍ਹਾ ਸੇਵੀਆਂ ਬਣਾ ਕੇ ਉਹਨੂੰ ਦੱਸਿਆ ਹੋਇਆ। ਕਿ ਆ ਇਹਨੂੰ ਹੀ ਮੈਗੀ ਕਹਿੰਦੇ ਆ।
ਮੇਰੇ ਵਾਲਾ ਵੀ ਨਾ ਬੜੀ ਜਿੱਦ ਕਰੇਗਾ ਕਈ ਵਾਰ ਕਹੇਗਾ ਮੈਂ ਪਾਸਤਾ ਲੈ ਕੇ ਜਾਣਾ। ਕਈ ਵਾਰ ਕਹੇਗਾ ਮੈਗੀ ਲੈ ਕੇ ਜਾਣਾ ਉਹ ਫਲਾਣਾ ਲੈ ਕੇ ਆਇਆ ਸੀ ਢਿਮਕਾਣਾ ਲੈ ਕੇ ਮੈਂ ਕਹਾਂਗੀ ਮੈਗੀ। ਸਕੂਲ ਲੈ ਕੇ ਜਾਏਗਾ ਠੰਡੀ ਬਰਫ਼ ਉੱਤੋਂ ਮੇਰੇ ਕੋਲੋਂ ਨਾ ਖਾਦੀ ਜਾਂਦੀ ਆ। ਨਾ ਤੇਰੇ ਕੋਲ ਖ਼ਰਾਬ ਕਰੇਗੀ ਮੈਂ ਤੈਨੂੰ ਨੁਕਸਾਨ ਦੇਗੀ ਉਹੀ ਮੈਂ ਕਿਹਾ ਚੱਲ। ਕਦੀ ਕਦਾਈ ਖਾਣੀ ਆ ਚਲ ਘਰ ਬੈਠ ਕੇ ਖਾ ਲੈ ਮੈਂ ਤੈਨੂੰ ਗਰਮ ਗਰਮ ਬਣਾ ਦਿੰਦੀ ਹਾਂ।
ਹਾਂਜੀ
ਉਹੀ ਹਮ ਮਗਰ ਬੱਚੇ ਕਿਹੜਾ ਸੁਣਦੇ ਨੇ।
ਵੀ ਆਪਾਂ ਉਹੀ ਹੈ ਨਾ ਕਿ ਆਪਾਂ ਬੱਚਿਆਂ ਨੂੰ ਹੁਣ ਸਕੂਲਾਂ ਦੇ ਵਿੱਚ ਵੀ ਦੇਖੋ। ਇੰਨੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ। ਬੱਚਿਆਂ ਨੂੰ ਹਰ ਤਰੀਕੇ ਨਾਲ ਸਮਝਾਇਆ ਜਾਂਦਾ ਹੈ ਕਿ ਜਿਹੜਾ ਹੈਲਥ। ਹੈਲਥੀ ਫੂਡ ਹੈ ਜਿਹੜਾ ਸਵਸਥ ਖਾਣਾ ਹੈ ਕਿ ਤੁਸੀਂ ਉਹੀ ਖਾਓ ਜੰਕ ਫੂਡ ਕਿੰਨੀਆਂ ਪ੍ਰੋਬਲਮਸ ਆਉਂਦੀਆਂ ਬੱਚੇ ਬਿਮਾਰ ਹੋ ਜਾਂਦੇ ਪੇਟ ਦੀਆਂ ਇਨਫੈਕ। ਇਨਫੈਕਸ਼ਨ ਹੁੰਦੀਆਂ।
ਹਾਂ ਮੇਰੇ ਬੇਟੇ ਦੇ ਸਕੂਲ ਤਾਂ ਇਵੇਂ ਨਾ ਕਿ ਤੁਸੀਂ ਇਹ ਜੰਕ ਫੂਡ। ਲਿਜਾ ਨੀ ਸਕਦੇ ਜਲਦੀ ਜਲਦੀ ਜੇ ਮੈਡਮਾਂ ਨੇ ਚੈੱਕ ਕਰ ਲਿਆ ਨਾ। ਉਹ ਤੁਹਾਡੇ ਨਾਲ ਹੀ ਡੈਰੀ ਦੇ ਨੋਟ ਭੇਜ ਦੇਣ ਗਿਆ ਨੋਟ ਅਲਾਉਡ ਨੋਟਅਲਾਉਡ। ਬਸ ਇੱਥੋਂ ਤੱਕ ਕਿ ਬ੍ਰੈਡ ਵੀ ਨੀ ਤੁਸੀਂ ਲਿਜਾ ਸਕਦੇ ਟਿਫਨ ਵਿੱਚ। ਦੇਖੋ ਨਾ ਬ੍ਰੈਡ ਦੀ ਕੋਈ ਖ ਸਕਦੇ ਕਿਉਂਕਿ ਉਹ ਮੈਦੇ ਦੀ ਹੁੰਦੀ ਉਹਨਾਂ ਨੇ ਮਨਾ ਕੀਤਾ ਉਹਨਾਂ ਕਿਹਾ ਇਹ ਵੀ ਜੰਗ ਫੂਡ। ਜਾਂਦੀ ਐ ਕਈ ਵਾਰ ਥੋੜਾ ਜਿਹਾ ਇੱਧਰ ਉੱਧਰ ਹੋ ਕੇ ਖਾ ਲੈਂਦੇ ਤਾਂ ਇਹ ਨੇ, ਤੇ ਮੈਡਮਾਂ ਦੇਖ ਲੈਣ ਬਿਲਕੁਲ ਨਹੀਂ ਬਿਲਕੁਲ
ਹਾਂਜੀ, ਉਹ ਤਾਂ ਹੈਈ ਨਾ ਸਾਡੇ ਵੀ ਇੱਥੇ ਬਸ ਬੱਚੇ ਜਾਂਦੇ ਐ ਸੈਟਰਡੇ ਸ਼ਨੀਵਾਰ ਇੱਕ ਦਿਨ ਹੁੰਦਾ ਸ਼ਨੀਵਾਰ ਲੈ ਜਾਂਦਾ ਆਪਦਾ ਕਿ ਕੋਈ ਦਿਲ ਕਰੇ ਤਾਂ। ਵੈਸੇ ਵੀਅਸੀਂ ਤਾਂ ਇਹਨਾ ਦੀ ਤਾਂ ਫੂਡ ਬ੍ਰੇਕ ਹੁੰਦੀ ਆ ਅੱਜ ਕੱਲ੍ਹ ਵਧੀਆ ਸਕੂਲ ਵਾਲਿਆਂ ਨੇ ਸਿਸਟਮ ਕੀਤਾ। ਕਿ ਪਹਿਲਾਂ ਫਲ ਵਾਲੀ ਜਿਹੜੀ ਬਰੇਕ ਹੁੰਦੀ ਐ ਉਹਦੇ ਚ ਵਨ ਸਵੰਨਾ ਫਰੂਟ ਲੈ ਜਾਂਦੇ ਐ।
ਹਾਂਜੀ, ਜਿਹੜਾ ਤੁਹਾਡਾ ਦਿਲ ਕਰਦਾ ਹੂੰ, ਕਈ ਸਕੂਲਾਂ ਚ ਹੈਗਾ ਕਈਆਂ ਚ ਨੀ ਆ ਹਜੇ। ਕਈਆਂ ਚ ਹੈਗਾ ਹੂੰ।
ਨਹੀਂ ਦੇਖੋ ਹੈਲਥੀ ਖਾਵਾਂਗੇ ਤਾਂ ਬੱਚੇ ਹਾਂ ਹੈਲਥੀ ਖਾਣਗੇ ਤਾਂ ਬ ਬੱਚੇ ਆਪਦੀ ਪੜ੍ਹਾਈ ਵੀ ਵਧੀਆ ਕਰ ਪੈਣਗੇ ਜਦੋਂ ਸਰੀਰ ਠੀਕ ਹੋਏਗਾ ਤੇ